ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕੀ ਕਹਿ ਰਹੇ ਸੀ ਮੇਰੇ ਬਾਰੇ ਦਿਵਿਆਂ ਨੂੰ
ਮੈਂ ਤਾਂ ਕੁੱਛ ਵੀ ਨੀ ਕਿਹਾ
ਕਹਿ ਰਹੀ ਸੀ ਉਹ, ਚੁਗਲਿਆਂ ਵਾਲੜੇ ਕਰ ਰਹੇ ਹੋ ਮੇਰੇ ਤੇ ਪੀ ਸੀ ਦੇ ਬਾਰੇ
ਉਹਦੇ ਬਾਰੇ ਤਾਂ ਆਪਾਂ ਬੋਲਣਾ ਹੀ ਹੈ ਵਾ, ਜੋ ਗੱਲ ਸੱਚ ਹੈ ਪਤਾ ਉਹ ਬੋਲਦੇ ਆ
ਸੱਚ ਕੀ ਹੈ ਇਸ ਵਿੱਚ, ਮੈਂ ਤਾਂ ਉਹਨੂੰ ਖੜਕਾ ਦਿੰਦੀ ਹਾਂ
ਤੁਸੀਂ ਨੀ ਖੜਕਾਉਦੇ, ਤੁਹਾਨੂੰ ਤਾਂ ਪਿਆਰ ਹੈਗਾ ਉਹਦੇ ਨਾਲ ਸਾਨੂੰ ਤੇ ਤਿਆਰ ਹੈਗਾ ਉਹਦੇ ਨਾਲ, ਤੁਸੀਂ ਖੜਕਾਓਗੇ
ਉਹਨੂੰ ਜਿਆਦਾ ਪਿਆਰ ਹੈ
ਇਹਨੂੰ ਵੀ ਹੈ, ਤੇ ਸਾਨੂੰ ਵੀ ਤਾਂ ਹੈ
ਉਹ ਤਾਂ ਮੈਂ ਫਰੈਂਡ ਦੇ ਨਾਲ ਉਹ ਬੋਲ ਦਿੰਦੀ ਆ
ਹਮ ਉਹ ਵੀ ਉਹ ਤਾਂ ਫੀਲਿੰਗ ਲੈ ਕੇ ਬੈਠਾ ਹੋਇਆ ਤਾਂ ਇਹ ਵੀ ਥੋੜੀ ਬਹੁਤੀ ਤਾਂ ਇਹ ਵੀ ਲ
ਉਸ 'ਚ ਮੈਂ ਕੀ ਕਰ ਸਕਦੀ ਹਾਂ ਉਹਨੂੰ ਫੀਲਿੰਗ ਹੈ, ਮੈਨੂੰ ਥੋੜੀ ਨਾ
ਹਾਂ ਇਹ ਵੀ ਗੱਲ ਹੈ, ਉਹ ਤਾਂ ਪਤਾ ਨੀ ਕਿਹੜੀ- ਕਿਹੜੀ ਫਿਲ ਪੈ ਹੋਇਆ, ਤੇ ਜਿਹੜੀ ਉਹਦੀ ਕੁੜੀ ਵੀ ਨੀ ਵਿਅਆਹਣੀ, ਉਹਨੇ ਉਹ ਵੀ ਲੈ ਵੇਖੀ
ਮੈਂ ਤਾਂ ਮਨਾ ਕੀਤਾ ਸੀ, ਹੁਣ ਬੰਦਾ ਹੀ ਪਿੱਛੇ ਪੈ ਜਊ ਤੇ ਮੈਂ ਕੀ ਕਰ ਸਕਦੀ ਹਾਂ ਹਜ਼ਾਰ ਵਾਰ ਮਨਾ ਕੀਤਾ ਮੈਂ ਤਾਂ।
ਉਹ ਯਾਰ ਤੁਸੀਂ ਇਹਦੇ 'ਚ ਲੋਕੇਸ਼ਨ ਕਿੱਥੋਂ ਦੀ ਪਾਈ ਸੀ। ਜਦੋਂ ਤੁਸੀਂ ਆਪ ਕਰੀ ਸੀ।
ਐਪ।
ਹੂੰ।
ਸਮਝ ਨੀ ਆਇਆ ਮੈਨੂੰ ਤੁਸੀਂ ਨਾ ਦੂਜੀ ਕੋਲ ਕਰੋਗੇ ਨਾ ਤਾਂ ਪੁੱਛਿਓ ਇਹ ਚੀਜ਼ਾਂ।
ਠੀਕ ਹੈ ਠੀਕ ਹੈ।
ਆਹੋ ਹੋਰ ਦੱਸੋ ਖਾਣਾ ਪਾਣੀ ਹੋ ਗਿਆ ਤੁਹਾਡਾ ਮੈਂ ਤਾਂ ਸੁਣਿਆ ਦਿਵਿਆ ਕਹਿ ਰ ਸੀ ਤੁਸੀਂ ਉੱਠੇ ਹੀ ਆ ਹਾਲੇ
ਹਾਂ ਅਜੇ ਉੱਠੇ ਸੀ
ਹਜੇ ਤਾਂ ਬਣੇ ਹੋਗਾ ਫੇਰ ਖਾਵਾਂਗੇ ਬਾਰਿਸ਼ ਹੋਈ ਨਾ ਉੱਧਰ
ਆਹੋ ਹੌਲੀ ਹੌਲੀ ਹੋਈ ਸੀ ਬਾਕੀ ਮੀਂ ਪਿਆ ਸੀਥੋੜਾ ਥੋੜ੍ਹਾ ਜਿਹਾ।
ਸਹੀ ਹੈ ਸਹੀ ਹੈ
ਬੁੰਦਾ ਜੀ ਹੋਈ ਸੀ ਬਸ ਜ਼ਿਆਦਾਤਰ ਨੇ ਔਰ ਤਾਂ ਬਸ ਸ ਆਪਾ ਚਾ ਚੁਪੀ ਕੇ ਵੈਸੀ ਘਰ ਮੈਂ ਸੋਚ ਰਹੀ ਹਾਂ ਅੱਠ ਨੂੰ ਆ ਕਿਉਕਿ ਨਾ ਦਿਵਿਆ ਦੀ ਅਪੋਇੰਟਮੈਂਟ ਆ ਨੋ ਨੂੰ ਤਾਂ ਮੈਂ ਸੋਚ ਰਹੀ ਸੀ ਅੱਠ ਅੱਠ ਨੂੰ ਆਵਾਂ। ਅੱਠ ਦੀ ਰਾਤ ਨੂੰ ਆਵਾਂ ਤੇ ਨੌ ਵਜੇ ਨੌ ਤੇ ਤਾਰੀਖ ਨਾ ਦਸ ਗਿਆਰਾਂ ਵਜੇ। ਉਹ ਉਹੀ ਅ ਪਾਸਪੋਰਟ ਦੀਆਂ।
ਅੱਛਾ ਅੱਛਾ ਠੀਕ ਹੈ ਠੀਕ ਹੈ‌।
ਤਾਂ ਕਹਿ ਰਹੀ ਸੀ ਤਿਆਰ ਹੋ ਕੇ ਜਾਣਾ ਕਿਉਂਕਿ ਗੰਦੀ ਫੋਟੋ ਆਂਦੀ ਨਾ। ਪੂਰਾ ਤਿਆਰ ਹੋ ਕੇ ਆਣਾ।
ਸਭ ਕਰਲੀ।
ਆਹੋ ਪੂਰਾ ਦਬਾ ਕੇ। ਪਾਰਲਰ ਤਾਂ ਪਾਰਲਰ 'ਚ ਕੀ ਕਰਨਾ ਮੈਂ ਹੀ ਪ੍ਰੋਫੈਸ਼ਨਲਿਸਟ ਹਾਂ ਮੇਕਅਪ ਲਈ ਤੁਸੀਂ ਤਾਂ ਦੇਖਿਆ ਸੀ ਮੈਨੂੰ। ਫੇਰ ਅਹ ਮਹਿਕ ਤੁਸੀਂ ਦੇਖਿਆ ਸੀ ਦਿਵਿਆਂ ਨੂੰ ਮਹਿਕ ਮਹਿਕ।
ਹਾਂ ਸਮਝ ਗਈ ਉਹਦੀ ਫੇਰ ਅੱਛਾ।
ਹਹਹ।
ਸਮਝ ਗਈ ਉਹ ਤੇ ਪ੍ਰੋ ਲੈਵਲ ਤੇ। ਕਬ ਕਰਦੀ ਹੈ।
ਆਹੋ ਤੁਸੀਂ ਵੇਖਿਆ ਸੀ। ਫੇਅਰਵੱਲ ਵਿੱਚ ਉਹਨੂੰ ਕਿੰਨਾ ਚੰਗਾ ਮੇਕਅੱਪ ਕੀਤਾ ਸੀ। ਬੜੀ ਚੰਗੀ ਬੜੇ ਚੰਗੇ। ਘਰ ਹੀ ਹੈ। ਬੜੀ ਚੰਗੀ ਕੁੜੀ ਹੈ ਮੈਂ। ਮੈਂ ਦੀਵਿਆ ਜਿੰਨੀ ਦੇਖੀ ਵੇਖੀ ਨੀ ਮੈਂ ਦਿਵਿਆ ਜਿੰਨੀ ਕੋਈ।
ਤੁਸੀਂ ਤਾਂ ਮੇਕਅਪ ਦਾ ਹੀ ਕੋਰਸ ਕਰ ਲੈਂਦੇ ਸਾਨੂੰ ਤਾਂ ਉਹ ਉਹੀ ਪ੍ਰੋ ਲੈਵਲ ਤੇ ਚਲਾ ਜਾਂਦਾ।
ਕੋਰਸ ਦਿਵਿਆਂ ਨੇ ਬਿਨਾਂ ਬਿਨਾਂ ਸਿੱਖੀ ਕੀਤਾ ਕਿੰਨੀ ਚੰਗੀ ਕੁੜੀ ਹੈ।
ਹੂੰ ਨਾਲ ਦੀਵਿਆਂ ਨੂੰ ਵੀ ਸਿਖਾ ਦਿੰਦੇ।
ਮੈਂ ਤਾਂ ਸਿੱਖਿਆ ਸੀ ਤੁਹਾਨੂੰ ਪਤਾ ਨੀ ਮੈਂ ਸਿੱਖਿਆ।
ਕਦ ਸਿੱਖਿਆ ਤਾਂ ਤੂੰ ਤਾਂ ਤੁਸੀਂ ਤਾਂ ਸਿੱਖਿਆ ਹੀ ਮੈਂ ਕਿਹਾ ਦੀਵਿਆਂ ਨੂੰ ਵੀ। ਸਿੱਖਾ ਦਿੰਦੇ ਨਾ ਹੀ।
ਦੀਵਿਆਂ ਨੂੰ ਤੁਸੀਂ ਕੀ ਸਿੱਖਾਂ ਦੀ ਪਈ ਆ ਮੈਨੂੰ ਸਿਖਾ ਦੇ।
ਹੂੰ ਹੂੰ ਹੂੰ।
ਜਿਆਦਾ ਨੀ ਬੋਲਦਾ ਪਈ।
ਹੁਣ ਤੁਹਾਡੇ ਕੋਲ ਪੀਸੀ ਵਾਲੇ ਦਾ ਫੋਨ ਨਹੀਂ ਆ ਰਿਹਾ।
ਕਰਦਾ ਈ ਐ ਮੈਨੂੰ ਤਾਂ ਤੰਗ ਕੀ ਕਰ ਸਕਦੇ ਆਂ। ਹੁਣ ਚੱਕ ਕਰਨਾਂ ਹੀ ਪੈਂਦਾ ਫੋਨ ਕਿਉਂਕਿ ਫ ਫਰੈਂਡ ਆ ਫਰੈਂਡ। ਫੋਨ ਵੀ ਨਹੀਂ ਕਰ ਸਕਦੀ। ਉਹਨੂੰ ਛੋਰ ਕਰ, ਬਾਕੀ ਦੋ। ਬਖਸ਼ ਦੋ ਉਨੂੰ ਕੀ ਕੋਲ ਕਰੀ ਜਾ ਉ। ਉਦੇ ਬਾਰੇ ਪੁੱਛੀ ਜਾ ਰਹੇ ਤੁਸੀਂ। ਹੈਂ? ਸਾਨੂੰ ਰੋਜ ਦਾ ਲਗੇ ਪਏ ਹੋ ਤੁਸੀਂ ਦੱਸੋ ਆਪਣੇ ਬਾਰੇ। ਹੈਂ? ਛੋੜੋ ਮੇਰੇ ਪਿੱਛੇ ਉਹਨਾਂ ਨੂੰ। ਛੋੜੋ ਮੇਰੇ ਪੀਸੀ ਵਾਲੇ ਨੂੰ।
ਹਂ ਯਾਰ ਉਹਨੂੰ ਕਿੱਦਾਂ ਛੱਡ ਸਕਦੇ ਆਂ ਆਪਾਂ।
ਆਹੋ ਸੂਟ ਮਿਲਣੇ ਨਾਂ। ਕਿਵੇਂ ਛੋੜ ਸਕਦੇ ਉਹਨਾਂ ਨੇਂ ਤੁਹਾਨੂੰ ਸੂਟ ਦੇਣੇ ਆ।
ਹਂ
ਸਾਲੀ ਦਾ ਹੱਕ ਮੰਨਦਾ ਮੈਂ ਦਾ ਦਿਵਿਆ ਦਾ ਵੀ ਇੱਕ ਸੂਟ ਬਣੂੰਗਾ ਨਾਂ।
ਹਂ, ਨਾਲ ਮਨਸ਼ੀ ਦੀਦੀ ਦਾ ਵੀ। ਕੇਕ ਬਤਾਣ ਦਾ।
ਹਂ, ਤੁਹਾਨੂੰ ਤਾਂ ਤੁਹਾਨੂੰ ਜ਼ਿਆਦਾ ਸ਼ਗਨ ਮਿਲੂਗਾ। ਇਨਵੀਟੇਸ਼ਨ ਵੀ ਆਇਆ ਹੋਇਆ। ਤੁਹਾਨੂੰ ਕਹਿ ਰਿਹਾ ਸੀ।
ਤਾਂ ਇਹਦਾ।
ਸ਼ੋਪ ਓਪਨਿੰਗ ਦਾ ਇਨਵੀਟੇਸਨ, ਸ਼ੋਪ ਨਿਊ ਓਪਨ ਹੋਈ ਹੈ ਨਾਂ। ਤੇ ਕਹਿ ਰਿਆ ਸੀ ਇਹਨਾਂ ਨੂੰ ਕਹਿ, ਹਜੇ ਹੋਈ ਨੀਂ। ਕਹਿ ਰਿਆ ਸੀ ਇਨਵੀਟੇਸ਼ਨ ਨਾਲ ਨਹੀਂ ਹੋਏ, ਹੋਏਗੀ ਉਹ। ਪੜਨ ਤਾਂ ਤਿੰਨੋ ਜਣੇ ਆਏ ਹੁਣ ਆਹੋ ਦਿਵਿਆ ਵੀ ਕੇਥੀ ਵੈਂਟਟਰੀ ਐ। ਉਹ ਓਸ਼ੋਪ ਓਪਨ ਨੇ ਤੀਨ ਕੰਨਿਆਂ ਤਾਂ ਚਾਈਦੀ ਹੋਣੀ ਏ, ਉਹ ਉਹ ਨਾਲ ਗਿਫਟ ਵੀ ਦੇਣਾ। ਗਿਫਟ ਵੀ ਜਿਹੜਾ ਕਹਿ ਰਿਹਾ ਸੀ, ਮੈਂ ਤਾਂ ਸੂਟ ਅ ਮੈਂ ਦਿਵਿਆ ਦਾ ਕਹਿ ਰੀ ਸੀ ਸੂਟ ਮੰਗਿਆ।
ਸਹੀ ਐ, ਆਪਾਂ ਤਾਂ ਚੱਲਾਂਗੇ ਖਾਣ-ਪੀਣ ਤਾਂ ਜਾਣਾ ਈ ਆਪਾਂ।
ਮੇਰਾ ਤਾਂ ਮੈਂਡਰੇਟ੍ਰੀ ਏ, ਮੈਂ ਨੀਂ ਜਾਵਾਂਗੀ ਤੇ ਸਾਡੇ ਦੋਨਾਂ ਦਾ ਕੀ ਹੋਊਗਾ।
ਹਂ, ਹਾਂ ਤੇ ਸਹੀ ਐ।
ਮੈਨੂੰ ਤਾਂ ਬਲਕੇ ਦੋ ਸੂਟ ਦੇਵਾਂਗੇ ਤੁਹਾਨੂੰ ਇੱਕ-ਇੱਕ ਦੇ ਦੇਣਾ।
ਹਂ, ਤੂੰ ਜ਼ਿਆਦਾ ਸਪੈਸ਼ਲ ਹੈਗੀਏ।
ਮੇਰਾ ਖਾਸ ਫਰੈਂਡ ਐ ਨਾਂ।
ਓ, ਹੀ ਈ
ਤੈਨੂੰ ਤਾਂ ਪਤਾ ਈ ਏ, ਬਾਕੀ।
ਪਿਆਰ ਤੇ ਹੈ, ਪਿਆਰ ਤੇ ਹੈਗਾ ਈ।
ਚਲੋ ਮਾੜਾ ਜਿਆ ਪਿਆਰ ਹੋ ਵੀ ਜਾਏ ਕੀ ਚੱਕਰ ਏ।
ਸਹੀ ਏ ਸਹੀ ਏ।
ਮੈਨੂੰ ਤਾਂ, ਠੀਕ ਲੱਗਦਾ ਮੈਨੂੰ ਵੀ
ਹੋਰ ਦੱਸੋ ਰੋਟੀ ਕੌਣ ਬਣਾਓਗਾ ਤੁਸੀਂ ਯਾਂ ਦਿਵਿਆ।
ਦੇਖਦੇ ਆਂ ਦਿਵਿਆ ਖਾਨਾ ਸਬਜ਼ੀ ਬਣਾ ਦੂਗੀ, ਮੈਂ ਰੋਟੀ ਬਣਾ ਲਾਂਗੀ। ਪਰ ਮੈਂ ਕੱਲ ਰੋਟੀ ਬਣਾਈ ਬੜੀ ਗੰਦੀ ਰੋਟੀ ਬਣਾਈ ਮੈਂ ਤਾਂ ਕੱਲ।
ਇੰਨੀਂ ਮੋਟੀ ਰੋਟੀ ਬਨਾਈ ਕਿ ਖਾਏ ਨੀਂ ਗਈ। ਹਂ ਬੱਸ ਫੇਰ ਵੀ ਦਿਵਿਆਂ ਬੜੀ ਚੰਗੀ ਆ ਕੁਛ ਬੋਲਦੀ ਨੀਂ ਖਾ ਲੈਂਦੀ।
ਹੂੰ-ਹੂੰ।
ਦਿਵਿਆ ਦੀ ਜਿੰਨੀ ਤਾਰੀਫ਼ ਕਰੋ ਓਨੀ ਘੱਟ ਐ।
ਸਹੀ ਐ ਸਹੀ।
ਦੇ-ਦੇ।
ਹੂੰ-ਹੂੰ ਦਿਵਿਆ ਬਾਰੇ ਕੁਛ ਵੀ ਬੋਲੋ ਓਨਾਂ ਇ ਘਾਂਟੇ ਗਈ, ਇਨੀਂ ਚੰਗੀ ਦਿਵਿਆ-ਦਿਵਿਆ ਵੱਲੋਂ ਕੁਛ ਵੀ ਬੋਲੋ ਓਨਾ ਹੀ ਘੱਟ ਹੈਗਾ ਏ।
ਆਹੋ ਦਿਵਿਆ ਨਾਲੋਂ ਚੰਗਾ ਕੋਈ ਇਨਸਾਨ ਦੁਨੀਆਂ ਚ ਪੈਦਾ ਇ ਨੀ ਹੋਇਆ ਗਾ।
ਪੰਜਾਬੀ ਚੰਗੀ ਬਣਾ ਤੀ ਭ ਭਗਵਾਨ ਨੇਂ।
ਸਚੀ ਮੜੀ ਬੜੇ ਚੰਗੇ ਇੰਨੀ ਸ਼ਰੀਫ ਆ ਨਾ ਬਚਾਰੀ ਗਾਂਓ ਐਂ। ਮੈਨੂੰ ਤਾਂ ਡਰ ਲੱਗਿਆ ਪਿਆ ਕਿ ਕੋਈ ਬਚਾਰੀ ਨੂੰ ਰੋਲ ਕੇ ਨਾ ਚੱਲ ਜਓ।
ਹੂੰ ਹਾਂ ਤੂੰ ਰੁਲ ਕਿਉਂਕਿ ਆਏ ਆਪੇ ਨਹੀਂ ਰੁਲੂਗੀ।
ਫਿਰ ਮੇਰਾ ਕੀ ਆ। ਵਿਚਾਰੀ ਉਹ ਬੜੀ ਚੰਗੀ ਸਾਫ਼ ਦਿਲ ਦੀ ਆ ਨਾ। ਸਾਫ਼ ਦਿਲ ਦੀ
ਇਹਨੇ ਉਹਨੂੰ ਕਹਿ ਤੇ ਸਾਫ਼ ਦਿਲ ਲੈ ਕੇ ਕਿਥੇ ਜਾਨਾ ਈ। ਇੰਨਾ ਸਾਫ਼ ਦਿਲ ਲੈ ਕੇ ਕਿੱਥੇ ਜਾਣਾਂ ਈ।
ਬਸ ਭਗਵਾਨ ਨੇ ਬਨਾ ਦਿੱਤਾ ਵਿਚਾਰੀ ਨੂੰ ਕੀ ਕਰ ਸਕਦੇ ਆ।
ਹੂੰ ਅੱਠ ਤਾਰੀਖ ਦਾ ਕੀ ਵਾਰ ਹੈਗਾ ਈ।
ਸਾਫ਼ ਕੀ ਚੀਜ਼
ਅੱਠ ਤਾਰੀਕ ਦਾ ਕੀ ਵਾਰ ਹੈ।
ਅੱਠ ਦਾ ਕਈ ਵਾਰ ਤੁਹਾਡੇ ਕੋਲ ਰਹਿੰਦਾ ਨੀ ਆ।
ਨਈ।
ਤੇ ਮੈਨੂੰ ਕੀ ਪਤਾ ਕੀ ਤਾਰੀਕ ਕੀ ਮੈਂ ਬੁੱਧਵਾਰ ਆਉਂਨਾ ਬੁੱਧਵਾਰ।
ਤਾਂ ਫੇਰ ਤੁਸੀਂ ਵਾਪਸੀ ਕਦੋਂ ਜਾਣਾ?
ਵਾਪਸੀ ਆਪਾਂ ਨੋ ਨੂੰ। ਵੀਰਵਾਰ ਨੂੰ ਰਾਤ ਨੂੰ ਚੱਲ ਜਾਗੇ ਤੇ ਬੁੱਧਵਾਰ ਨੂੰ ਰਾਤ ਨੂੰ ਆਵਾਂਗੇ। ਤੇ ਸੂਭਾ ਦਾ ਕੰਮ ਐ ਸਾਨੂੰ। ਆਪਾਂ ਸੋਚ ਰਹੇ ਸੀ ਵੈਕਸ ਵੁਕਸ ਕਰਾ ਲੈਨੇ ਆਂ। ਹੋਰ ਵੀ ਬਥੇਰੇ ਕੰਮ ਐ। ਅ ਮੈਨੂੰ ਤਾਂ ਲੱਗਦਾ ਜਾਟ ਐ ਇਹ ਛੁੱਟੀ ਨੀ ਛੁੱਟੀ ਨੀ ਦਣ ਦੇਣ ਦੇ ਨਾ। ਤਾਂ ਕਰਕੇ ਉਹਨਾਂ ਨਾਲ ਆਪਾਂ ਸਮਾਨ ਵੀ ਲੈਣਾ ਥੋੜ੍ਹਾ ਜਿਹਾ ਖਾਣ ਪੀਣ ਦਾ ਖਾਣ ਪੀਣ ਦਾ ਇੱਧਰ ਸਮਾਨ ਆਪਾਂ ਸੋਚ ਰਹੇ ਹ ਮੰਦਿਰ ਵੀ ਅਹ ਉਹ ਲੈਣਾ ਨਾ ਸ਼ਿਵਜੀ ਜੀ ਸਾਡਾ ਰਹਿ ਗਿਆ। ਉੱਥੇ ਸੋਚਦੇ ਮੈਨੂੰ ਇਹ ਦੱਸੋ ਕਿੱਧਰ ਲਗਾਉਣਾ ਚਾਹੀਦਾ ਸ਼ਿਵਜੀ ਨੋਰਥ ਡਾਇਰੈਕਸ਼ਨ ਚ ਸਾਊਥ ਚ।
ਨੋੌਰਥ ਚ ਵੀ ਸਈ ਏ ਕੇ ਸਾਊਥ ਵਿੱਚ ਸਾਊਥ ਚ ਵੀ ਸਈ ਏ। ਅ ਅਹ ਉਹਦਾ ਫੇਸ ਨਾ ਫੇਸ ਨੋੌਰਥ ਸਾਈਡ ਕਰਲੋ ਤੇ ਉਹ ਵੀ ਚੰਗਾ ਹੁੰਦਾ ਏ।
ਅੱਛਾ-ਅੱਛਾ ਪਰ ਸਾਡੇ ਕੋਲ ਨਾ ਰੱਖਣ ਲਈ ਕੁਛ ਹੈ ਨੀ।
ਹੂੰ-ਹੂੰ।
ਹਾਂ ਕੀ ਵੀ ਲਗਾ ਸਕਦੇ ਹੋ ਤੁਹਾਨੂੰ ਕੁਛ ਆਈਡੀਆ ਹੋਵੇ।
ਸਲੈਬ ਵਗੈਰਾ ਵੀ ਨੀ ਹੈਗੀ ਇੱਥੇ।
ਕੀ ਨੀ ਆ।
ਲੈਪ ਵਗੈਰਾ ਵੀ ਨੀ ਹੈਗੀ।
ਸਲੈਬ ਵਗੈਰਾ ਤਾਂ ਨਹੀਂ ਹੈ। ਕਿਤੇ ਸਾਡੇ ਇੱਧਰ ਲਾਈਟ ਗਈ ਹੈ ਇੰਨੀ ਗਰਮੀ ਲੱਗ ਰਹੀ ਹੈ ਬਾਈ ਤੁਹਾਨੂੰ ਕੀ ਦੱਸਾਂ।
ਤੁਸੀਂ ਉਹਨਾਂ ਨੂੰ ਫੋਨ ਨਹੀਂ ਕੀਤਾ ਨਹੀਂ- ਨਹੀਂ। ਤੁਸੀਂ ਓਨਾ ਨੂੰ ਫੋਨ ਨੀ ਕੀਤਾ ਲਾਈਟ ਕੀ ਕਦੋਂ ਆਣੇ। ਕਦੋਂ ਨਹੀਂ ਉਹਨਾਂ ਨੂੰ ਤਾਂ ਪਤਾ ਹੁੰਦਾ ਹੈ।
ਇਥੇ ਤਾਂ ਬਸ ਕੱਟਣਾ ਪੈਂਦਾ। ਚਲੋ ਮੈਂ ਕਰਦੀ ਹਾਂ ਤੁਹਾਨੂੰ ਆਰਾਮ 'ਚ ਆਰਾਮ ਨਾਲ
ਠੀਕ ਏ ਠੀਕ।
ਠੀਕ ਹੈ